ਹੈਲੋ। ਸਸਰੀ ਕਾਲ ਜੀ, ਹੋਰ ਠੀਕ ਓ ਵਧੀਆ ਜੀ ਕਰੇ ਸਭ ਵਧੀਆ
ਹਾਂਜੀ।
ਹੋਰ ਕੀ ਕਰਦੇ ਸੀ ਇਸ ਟਾਈਮ
ਅਸ਼ ਨ ਵਲੇ
ਲੰਚ ਬਣਾ ਲਿਆ ਹੈ ਤੇ ਬ੍ਰੇਕਫਾਸਟ ਹੋ ਗਿਆ
ਹਾਂਜੀ
ਲਾਂਜੀ ਅਛਾ ਜੀ ਕੀ ਬਨਾਲ ਲਚ' ਚ ਕੀ ਬਣਾਇਆ ਅੱਜ ਤੁਸੀਂ ਕੀ ਬਣਾਇਆ
ਅੱਜ ਅਸੀਂ, ਆਲੂ ਦੀ ਸਬਜ਼ੀ ਜੀ
ਆਲੂ ਦੀ ਸਬਜ਼ੀ ਖਾਲੀ ਆਲੂ ਦੀ ਸਬਜ਼ੀ ਰੈਸਿਪੀ ਦੱਸੋਗੇ ਕਿਵੇਂ ਬਣਾਇਆ ।
ਹਾਂਜੀ
ਦੱਸੋ
ਅਸੀਂ ਅਲੂ ਪਏ ਉਹਦੇ ਵਿੱਚ ਪਿਆਜ ਪਾਇਆ
ਠੀਕ ਹੈ
ਹਾਂਜੀ ਤੇ ਧਨੀਆ ਪਾਇਆ ਸਾਾਬਤ ਧਨੀਆ
ਅੱਛਾ ਬੰਦਾ ਠੀਕ ਹੈ
ਥੋੜੀ ਜਿਹੀ ਅਜਵਾੲਨ
ਠੀਕ ਹੈ
ਹਾਂਜੀੀ
ਤੇ ਕੀ ੳ ਗਰੇਵੀ ਵਾਲੇ ਬਣਾਇਆ ਸੁਖਤੇ ਸੁਖਤੇ
ਨਹੀਂ ਸੁੱਕੇ ਸੁੱਕੇ ਬਣਾਏ
ਅੱਛਾ ਸੁੱਕੇ ਬਣਾਇਆ ਠੀਕ ਹੈ ਨਾਲ ਅੱਜ ਅਸੀਂ ਬਣਾਏ ਰਾਜਮਾ ਚਾਲ
ਠੀਕ ਹੈ ਜੀ
ਹਾਂਜੀ
ਮੇਰੇ ਫੇਵਰੇਟ ਆ ਉਹ
ਰਾਜਮ ਚਾਵਲ ਫੇਵਰੇਟ ਹੈ ਆਜੋ ਖਾਲੋ ਆਜੋ ਫਿਰ
ਕੀ ਕਰੀ ਜਾਂਦੇ
ਕੁਛ ਨੀ ਬਸ ਰਾਜਮਾਂ ਚਾਵਲ ਬਣਾਏ ਸੀ ਚਾਵਲ ਹਲੇ ਤਰਨੇ ਹੈ ਰਾਜਮਾਂ ਬਣ ਚੁੱਕੇ ਹੈ ਹੁਣ ਚਾਵਲ ਧਰਾਂਗੇ ਹਾਂਜੀ
ਹੋਰ ਬੱਚੇ ਹੀ ਕਰੀ ਜਾਂਦੇ ਤੁਹਾਡੇ
ਕੁਛ ਨੀ ਬੇਟਾ ਮੇਰਾ ਬੈਠਾ ਹੋਇਆ ਅਸੀਂ ਹੋਮਵਰਕ ਫਿਨਿਸ਼ ਕਰਵਾਇਆ ਥੋੜਾ ਜਹਾ ਰਹਿ ਗਿਆ ਉਹਨੂੰ ਹੁਣ ਕਰਦਾ ਪਿਆ ਥੋੜਾ ਜਿ ਤੇ ਨਾਲ ਨਾਲ ਮੂਵੀ ਦੇਖ ਰਿਹਾ
ਹੋਰ ਫੇਰ ਤੁਸੀਂ ਪੇਕੇ ਨਹੀਂੀ ਗਏ
ਅਸੀਂ ਪੇਕੇ ਪਹੁੰਚ ਵੀ ਗਏ
ਠੀਕ ਹੈ ਜੀ
ਤੇ ਪਹੁੰਚ ਕੇ ਉੱਥੇ ਫੋਨ ਕਰਦੇ ਆ
ਕਾਫੀ ਦਿਨ
ਅਸੀਂ ਹੁਣ ਬਾਕੀ ਛੁੱਟੀਆਂ ਹੁਣ ਜਾਵਾਂਗੇ ਇੱਕ ਤਾਰੀਖ ਤੱਕ ਇੱਕ ਜੁਲਾਈ ਤੱਕ
ਠੀਕ ਹੈ ਜੀ, ਹੋਰ ਸੁਣਾਓ ਪੇਕੇ ਪਰਿਵਾਰ ਸਾਰੇ ਵਧੀਆ
ਠੇਕੇ ਪਰਵ ਸਭ ਵਧੀਆ ਜੀ ਸਭ ਵਧੀਆ ਸਭ ਖੁਸ਼ ਸੀ ਅਸੀਂ ਪਹੁੰਚ ਤੇ ਬੜੇ ਖੁਸ਼ ਸੀ ਹੁਣ ਮੇਰੇ ਮੰਮਾ ਨੇ ਜਾਣਾ ਹੈ ਮੇਰੇ ਮੰਮਾ ਕਹਿੰਦੇ ਹੁਣ ਚਲੋ ਵਿਆਹ ਚੱਲੀਏ ਮੈਂ ਕਿਹਾ ਹਾਲੇ ਤੇ ਬੜੀ ਧੁੱਪ ਹੈ ਧੁੱਪ ਚ ਤੇ ਨੀ ਨਿਕਲਣ ਹੋਣਾ ਬਿਲਕੁਲ ਵੀ
ਹਾਂਜੀ ਵੈਸੇ ਗਰਮੀ ਬੜੀ ਹੈ ਬਾਹਰ
ਅਸੀਂ ਆਏ ਹਾਂ ਦਿੱਲੀ ਮੇਰੇ ਪੇਕੇ ਦਿੱਲੀ ਆ ਹਾਂ ਹੁਣ ਇੱਥੇ ਜਾਵਾਂਗੇ ਅਸੀਂ ਪਹਿਲੇ ਬੰਗਲਾ ਸਾਹਿਬ ਗੁਰਦੁਆਰੇ ਜਾਵਾਂਗੇ ਹਾਂ ਹਾਂ ਹਾਂਜੀ ਨਹੀਂ ਦੁਪਹਿਰ ਬਾਅਦ ਨਿਕਲ ਜਾਵਾਂਗੇ ਅਸੀਂ ਕੈਬ ਕਰਕੇ ਨਾ
ਠੀਕ
ਕਿਉਂਕਿ ਦੋ ਤਿੰਨ ਗੁਰਦੁਆਰੇ ਹੋਕੇ ਜਾਣਾ ਨਾ ਪਹਿਲੇ ਬੰਗਲਾ ਸਾਹਿਬ ਜਾਵਾਂਗੇ ਫਿਰ ਸੀਸਗਜ ਸਾਹਿਬ ਜਾਵਾਂਗੇ
ਠੀਕ ਹੈ ਜੀ
ਹਾਂਜੀ
ਫੇਰ ਕੱਲ ਕੀ ਪ੍ਰੋਗਰਾਮ ਬਣਾਇਆ ਕੱਲ ਵਾਸਤੇ
ਅੱਜ ਦਾ ਗੁਰਦੁਆਰੇ ਘੁੰਮਣ ਦਾ ਕੱਲ ਦਾ ਮੈਂ ਮੇਰੇ ਨਾ ਇੱਥੇ ਨਾ ਨਾਲ ਨਾਲ ਨਾ ਮਾਮਾ ਜੀ ਔਰ ਮਾਮਾ ਮੰਮੀ ਜੀ ਵੱਲ ਸਾਰੇ ਜਾਂਦੇ ਨੇ ਥੋੜੀ, ਥੋੜੀ ਦੂਰੀ ਤੇ ਕਾਲ ਉਹਨਾ ਦੇ ਘਰ ਜਾਵਾਂਗੀ ਪਰਸੋ ਮਾਸੀ ਜੀ ਦੇ ਘਰ ਜਾਵਾਂਗੀ। ਫਿਰ ਮੇਰੀ ਸਿਸਟਰ ਦਾ ਵੀ ਵਿਆਹ ਹੈ। ਜਰੀ ਹੋਇਆ ਲੋਕਲ ਦਿੱਲੀ ਚ ਤੇ ਫਿਰ ਉਹਦੇ ਘਰ ਜਾਵਾਂਗੀ। ਸ਼ੇਡਿਲ ਇੱਕ ਹਫਤੇ ਦਾ ਤੇ ਮੈਂ ਬਿਲ ਫੂਲ ਸ਼ਡੂਲ ਬਣਾ
ਠੀਕ ਹੈ ਜੀ, ਹੋਰ ਸੁਣਾਓ ਹੋ ਗਏ ਤਿਆਰ ਆਣ ਲਈ ਕਿ ਜਾਣਾ ਹਜੇ ਤੇ ਹੁਣ
ਨਹੀਂ, ਨਹੀਂ ਬਸਸੀਂ ਮੇ ਬ੍ਰਦਰ ਦੀ ਵੇਟ ਹੋ ਰਹੀ ਹੈ, ਮੈਂ ਭਾਬੀ ਮੇਰੇ ਆਪਣੇ ਪੇਕੇ ਹੀ ਹੋਏ ਆ ਨਾ ਤੇ ਉਹਨਾਂ ਨੇ ਕੱਲ ਆਉਣਾ ਤੇ ਕੀ ਕਹਿੰਦੇ ਬਰਦਰ ਮੇਰਾ ਕੰਮ ਤੇ ਗਿਆ ਹੋਆ ਉਹ ਬਸ ਆਏ ਲੰਚ ਕਰਕੇ ਫੇਰ ਅਸੀਂ ਥੋੜਾ ਰੈਸਟ ਕਰਕੇ ਫੇਰ ਨਿਕਲਾਂਗੇ ਚਾਰ ਕੁੂ
ਠੀਕ ਹੈ ਜੀ, ਹੋਰ ਸੁਣਾਓ ਨਵੀਂ ਤਾਜੀ
ਨਵੀ ਤਾਜੀ ਇਹੀ ਹੈ ਦਿੱਲੀ ਆ ਕੇ ਗਰਮੀ ਬੜੀ ਹੈ, ਇੱਕ ਤੇ ਦਿੱਲੀ ਆਪਣੇ ਸ਼ਹਿਰ ਆਪਣਾ ਸ਼ਹਿਰ ਹੀ ਹੁੰਦਾ।
ਹਾਂਜੀ ਇਹ ਤਾਂ ਹੈ, ਆਪਣੇ ਸ਼ਹਿਰ ਵਿੱਚ ਤਾਂ ਗਰਮੀ ਵੀ ਬਹੁਤ ਘੱਟ
ਘੱਟ ਲੱਗਦੀ ਹੈ।ਸਹੀ ਗੱਲ ਹੈ ਆਪਣੇ ਘਰ ਵੈਸੇ ਵੀ ਨਾ ਮੇਰੀ ਆਦਤ ਹੈ ਮੈਨੂੰ ਆਪਣੇ ਰੂਮ ਚ ਹੀ ਬੜਾ ਹੀ ਸ਼ਾਂਤੀ ਮਿਲਦੀ ਹੈ, ਮੈਂ ਕਿਧਰੇ ਵੀ ਜਾਵਾਂ ਮੈਨੂੰ ਇੱਕ ਤੇ ਨੀਂਦ ਨੀ ਆਉਂਦੀ। ਇੱਕ ਮੈਨ ਗਰਮੀ ਬੜੀ ਖਾਂਦੀ ਹੈ। ਪਰ ਕੀ ਕਰਾਂ ਮੰਮੀ ਘਰ ਆ ਬੜਾ ਜਰੂਰੀ ਹੈ। ਫੇਰ ਕੀ ਕਹਿੰਦੇ ਨੇ ਹੋਏ ਨੇ
ਹੋਰ ਦੱਸੋ ਕੀ ਕਰੀ ਜਾਂਦੇ ਤੁਹਾਡੇ ਮੰਮਾ
ਮੰਮਾ ਮੇਰੇ ਨਾ ਆਈ ਸੀ ਤੇ ਮੰਮਾ ਕੱਪੜੇ ਧੋ ਰਹੇ ਸੀ, ਸਵੇਰੇ ਮੈਂ ਜਦੋਂ ਪਹੁੰਚੀ ਹ ਨਾ ਨੌ ਸਾਢੇ ਨੌ ਵਜੇ ਮੈਂ ਪਹੁੰਚ ਗਈ ਸੀ।
ਤੁਸੀਂ ਟ੍ਰੇਨ ਤੇ ਆਏ ਸੀ?
ਬਸ ਤੇ ਆਣੀ ਆ ਜੀ। ਬੋਲਵੋਜ ਏਸੀ ਬਸ
ਠੀਕ ਹੈ ਜੀ।
ਟ੍ਰੇਨ ਤੇ ਮੈਂ ਸ਼ਾਯਦ ਜਾਂਦੀ ਹਾਂ ਵਾਪਸੀ, ਜਦੋਂ ਮੈਂ ਵਾਪਸੀ ਜਾਣਾ ਹੁੰਦਾ ਫਿਰ ਮੈਂ ਟ੍ਰੇਨ ਤੇ ਜਾਂਦੀ ਹਾਂ।
ਠੀਕ ਹੈ ਜੀ, ਹੋਰ ਸੁਨਾਓ?
ਸੁਵੇਰੇ ਨਿਕਲ ਦੇ ਨੇਂ, ਆਣ ਵਾਸਤੇ ਤੇ ਜਾਣ ਵਾਸਤੇ ਬਹੁਤ ਗਰਮੀ ਹੁੰਦੀ ਹੈ ਸੁਵੇਰੇ-ਸੁਵੇਰੇ। ਤਾਂ ਹੀ ਅਸੀ ਤੜਕੇ ਨਿਕ
ਹਮ ਸ ਸੁਵੇਰੇ ਵੈਸੇ ਵੀ ਗਰਮੀ ਹੋ ਜਾਂਦੀਏ ਟਾਈਮ ਨਾਲ ਈ।
ਜਿਆਦਾ ਗਰਮੀ ਹੋ ਜਾਂਦੀ ਹੈ, ਦਸ ਵਜੇ ਤੇ ਐਵੇਂ ਹੋ ਜਾਂਦਾਏ ਜਿਵੇਂ ਦੁਪਹਿਰ ਦੇ ਦੋ ਵੱਜੇ ਹੋਂ।
ਹਮ
ਹੋਰ ਤੁਸੀ ਕੀ ਕਰੀ ਜਾ ਰਹੇ ਸੀ।
ਅਸੀ ਕੁਛ ਨੀ, ਸੁਵੇਰੇ ਬਸ ਜਦੋਂ ਗੰਦ ਗੇ, ਇਸ ਤੋ ਬਾਅਦ ਮੰਮੀ ਹੋਰੀ ਝੋਨਾ ਲਾਉਨ ਚੱਲ ਗਏ, ਉਹਨਾਂ ਦੀ ਫੇਰ ਰੋਟ ਟੀ ਬਨਾਈ, ਸਬਜ਼ੀ ਬਨਾਈ ਫੇਰ ਉਹਨਾਂ ਨੂੰ, ਫੇਰ ਕੱਪੜੇ ਧੋਤੇ, ਫਿਰ ਰੋਟੀ ਖਾਧੀ, ਫਿਰ ਨਹਾ ਧੋ ਕੇ ਹੁਣ ਵਿਹਲੇਆ ਤਾਂ ਹੀ ਅਸੀ। ਫੋਨ ਦੇਖੀ ਆਉਂਦੇ ਸੀ।
ਤਾਂ ਹੀ ਮੈਂ ਯਾਦ ਕਰ ਲਿਆ, ਮੈਂ ਕਿਹਾ ਯਾਦ
ਹੁਹ ਹੰ ਠੀ ਠੀਕ ਏ ਜੀ।
ਹਾਂ ਤੁਹਾਨੂੰ ਪੰਜਾਬੀ ਬੜੀ ਵਧੀਆ ਤੁਸੀ ਬੋਲਦੇ ਹੋ।
ਸਾਰੇ
ਹਾਂ ਸਹੀ ਗੱਲ ਐ ਪਰ ਤੁਹਾਡੀ ਮਤਲਬ ਕਿ ਠੇਠ ਪੰਜਾਬੀ ਏ, ਹਾਂ ਸਾਡੇ ਘਰ ਇੱਥੇ ਸਾਰੇ ਹਿੰਦੀ ਬੋਲਦੇ ਨੇ। ਪੰਜਾਬੀ ਸਿਰਫ਼ ਮੇਰੀ ਮੰਮਾ ਤੇ ਮੇਰੇ ਬ੍ਰਦਰ ਬੋਲਦੇ ਐਂ, ਤੇ ਮੇਰੀ ਭਾਬੀ ਨੋਨ ਸਿੱਖ ਹੈ ਨਾ। ਲਵ ਮੈਰਿਜ ਸੀ, ਤੇ ਫਿਰ ਉਹ ਹਿੰਦੀ ਬੋਲਦੀ ਏ। ਅੱਗੋਂ ਓਹਦੀ ਬੇਟੀ ਵੀ ਹਿੰਦੀ ਬੋਲਦੀ ਏ। ਹਲੇੇ ਬੋਲਨਾ ਨੀ ਸ਼ੁਰੂ ਕੀਤਾ, ਪਰ ਉਹ ਬੋਲੇਗੀ ਹਿੰਦੀ ਮੈਨੂੰ ਪਤਾ ਏ, ਬਾਕੀ ਮੰਮਾ ਔਰ ਆਹ ਬ੍ਰਦਰ ਮੇਰੇ। ਪੰਜਾਬੀ ਬੋਲਦੇ।
ਅ ਸਿੱਖ ਫੈਮਿਲੀ ਹੈ ਤੁਹਾਡੀ।
ਜੀ ਮੇਰੀ ਸਿੱਖ ਫੈਮਿਲੀ ਐ।
ਠੀਕ ਹੈ ਜੀ। ਅਸੀਂ ਵੀ ਦੇਖ ਰਹੇ ਸੀ ਬਣਾ ਬਣਾ ਰਹੇ ਪ੍ਰੋਗਰਾਮ ਚੰਡੀਗੜ੍ਹ
ਅਛਾ ਹਾਂ ਸਹੀ ਗੱਲ ਆ ਚੰਡੀਗੜ ਉਹ ਗਰਮੀ ਗਰਮੀ ਹੈ ਤੇ ਹੈਂ, ਪਰ ਕੀ ਕਰੀਏ ਜਾਣਾ ਤੇ ਪੈਣਾ ਹੀ ਹੈ ਨਾ ਹੁਣ ਮੈਨੂੰ ਵੀ ਸੀ ਪਹਿਲੇ ਕੀ ਗਰਮੀ ਬਹੁਤ ਹੈ, ਮੈਂ ਨਹੀਂ ਜਾਣਾ ਪਰ ਫੇਰ ਕੀ ਕਰਾਂ ਫਰ ਬੱਚਿਆਂ ਪਿ ਪਿਛੇ ਜਾਣਾ ਪੈਂਦਾ ਬੇਟਾ ਮੇਰਾ ਇੰਨਾ ਹੋਇ ਪੇ ਜਾਣਾ, ਜਾਣਾ, ਜਾਣਾ।
ਹਾਂਜੀ ਇਹ ਹੈ।
ਹਾਂ
ਹੋਰ ਸੁਣਾਓ।
ਬਸ-ਬਸ ਚਲੋ ਮੈਂ ਕਿਹਾ ਗੱਲ ਕਰਾਂਗੀ, ਨਾ ਹਲੇੇ ਕਰਨੇ ਨੂੰ
ਹਮ-ਹਮ ਠੀਕ ਹੈ।
ਚ ਹਾਂ
ਤਰ ਲ ਬੇ ਤੇ ਨੇ ਹੋਮਵਰਕ।
ਹੋਰ ਨਾਲ-ਨਾਲ ਕਰੀ ਜਾ।
ਠੀਕ ਹੈ ਜੀ।
ਦਿੱਤੀ ਹੈ।
ਤੁਹਾਡੇ ਤਾਂ ਇੱਧਰ ਬੜੀ ਉਹ ਬੜੀਆਂ ਵਧੀਆ ਚੀਜ਼ਾਂ ਹੋਣਗੀਆਂ ਨਾ ਦੇਖ ਖੰਜੋ
ਸਾਡੇ ਦਿੱਲੀ ਬਹੁਤ ਵਧੀਆ ਹਰਜ਼ਹਾਰ ਬੜੀ ਵਧੀਆ ਚੀਜ਼ਾਂ ਸਾਡੇ ਇੱਥੇ, ਅਹ ਮੋਲਸ ਹੀ ਇੰਨੇ ਵਧੀਆ ਵਧੀਆ ਹੈਗੇ ਆ, ਸ਼ਾਮ ਨੂੰ ਅਸੀਂ ਨਿਕਲਦੇ ਹਾਂ ਇਥੇ ਤੇ ਰਾਤ ਹੀ ਸ਼ੁਰੂ ਹੁੰਦੀ ਹੈ, ਦਿਨ ਸ਼ੁਰੂ ਹੁੰਦਾ ਰਾਤ ਨੂੰ ਅੱਠ ਵਜੇ ਤੋਂ ਬਾਦ। ਕਿਉਂਕਿ ਸਵੇਰੇ ਲੋਕੀ ਕੋਈ ਨੀ ਨਿ ਸਵੇਰੇ ਲੋਕ ਬਹੁਤ ਘੱਟ ਨਿਕਲਦੇ ਨੇ ਰਾ ਪੰਜ, ਅੱਠ, ਸੱਤ, ਅੱਠ ਵਜੇ ਨਿਕਲਦੇ ਨੇ ਹਾਂ। ਰਾਤੀ ਨਿਕਲਦੇ ਸਾਰੇ ਇੱਥੇ ਤੇ ਦਿਨ ਚੜਿਆ ਹੁੰਦਾ ਬਾਰਾਂ ਇੱਕ ਵਜੇ।
ਛਾ-ਛਾ
ਨਾ ਸ਼ਡਿਊਲ ਵੀ ਚੇਂਜ ਹੋ ਜਾਂਦਾ। ਬਦਲ ਜਾਂਦਾ ਸਾਰਾ ਘਰ ਤੇ ਮੈਂ ਨੌ ਵਜੇ, ਸਾਢੇ ਨੌ ਵਜੇ ਬਿਲਕੁਲ ਫ੍ਰੀ ਹੋ ਜਾਂਦੀ ਆ ਸਵੇਰੇ ਤੇ ਇੱਥੇ ਆ ਕੇ ਨੌ ਸਾਢੇ ਨੌ ਵਜੇ ਨੀਂਦ ਖੁੱਲਦੀ ਹੈ।
ਐਵੇਂ ਹੀ ਹੁੰਦਾ ਪੇਕੇ ਘਰ ਜਾ ਕੇ ਤਾਂ ਦਸ ਵਜੇ ਤੱਕ ਨੀਂਦ ਮਸਾਂ ਖੁੱਲਦੀ ਹੈ।
ਖੂਲਦੀ ਹੈ, ਰਾਤੀ ਇੱਕ ਲੇਟ ਸੋਣਾ ਵੈਸੇ ਇੱਕ-ਇੱਕ ਦੋ ਵਜੇ ਤੱਕ ਗੱਪਾ ਮਾਰਦੇ ਰਹਿਣਾ। ਹੁਣ ਮੇਰੀ ਸਿਸਟਰ ਨੇ ਵੀ ਆ ਜਾਣਾ ਦੋ ਦਿਨ ਤਿੰਨ ਦੋ ਤਿੰਨ ਦਿਨ ਤੱਕ ਉਹ ਵੀ ਬੈਕ ਪੈਕ ਕਰਕੇ ਆ ਜਾੇਗੀ ਤੇ ਫਿਰ ਹੋਰ ਜਿਆਦਾ ਖੱਪ ਪਾਣੀ ਇਹਨਾਂ ਨੇ ਕੱਲ ਮੇਰੇ ਭਾਬੀ ਵੀ ਆ ਜਾਈ ਉਹ ਪਹਿਲੇ ਹੋ ਆਈ ਸੀ ਨਾ ਕਹਿੰਦੀ ਮੈਂ ਜਾਮਾ ਪੇਕੇਿਆ ਮੈਂ ਕਿਹਾ ਹਾਂ ਤੂੰ ਹੋਇਆ ਫਿਰ ਮੈਂ ਆ ਜਾਗੀ ਫਿਰ ਆ ਜਾਓ -
ਅੱਛਾ ਅੱਛਾ ਉਹ ਤੁਹਾਡੇ ਲਾਗੇ ਹੀ ਮੇਰੇ ਲਾਗੇ ਹੀ ਬਹੀ ਹੋਏ ਆ
ਸਹਾਰਨਪੁਰ- ਜਿੱਥੋਂ ਮੈਂ ਆਈ ਹਾਂ ਹਾਂ ਮੇਰਾ ਜਗਾਦਰੀ ਆ ਨਾ ਮੇਰਾ ਤੇ ਜਗਾਦਰੀ ਵਿੱਚ ਬਏ
ਅੱਛਾ ਅੱਛਾ ਜਗਾਦਰੀ ਮੇਰੇ ਹਸਬੈਂਡ ਨੇ ਵੀ ਜਗਾਧਰੀ ਚ ਆਉਣਾ ਵਾ ਥੋੜੇ ਦਿਨਾਂ ਤੱਕ ਉਹਨਾਂ ਦੇ ਫਰੈਂਡ ਆ ਉਓਥੇ
ਤੁਸੀਂ ਨਾਲ ਆ ਜਾਓ
ਦੇਖਾਂ ਅਗਰ ਗਰਮੀ ਜ਼ਿਆਦਾ ਯਾਰ
ਚੱਲ ਯਾਰ ਕੀ ਕਰੀਏ
ਉਹਨਾਂ ਦੇ ਫਰੈਂਡ ਦੇ ਮੰਮਾ ਦੀ ਨਾ ਮੰਮਾ ਦਾ ਓਪਰੇਟ ਹੋਇਆ ਸੀਗਾ
ਅੱਛਾ ਅੱਛਾ ਅਛਾ ਮਿਲਣ ਆ ਰਹੇ ਨੇ ਅੱਛਾ ਤੁਹਾਡੀ ਹੈ ਹਾਂਜੀ ਤੁਹਾਡੀ ਖੇਤੀ ਹੈ ਖੇਤੀ ਬੜੀ ਹੈ ਤੁਹਾਡੀ
ਨਹੀਂ ਨਹੀਂ ਖੇਤੀਬੜੀ ਨਿਮਤ ਮਤਲਬ ਕਿ ਵੈਸੇ ਅਸੀਂ ਮਤਲਬ ਕਿ ਮੰਮਾ ਹੋਰ ਨਾ ਆਰਟ ਦਾ ਕੰਮ ਜ਼ਿਆਦਾ ਲੈਂਦੇ ਆ ਪਾਪਾ ਪਾਪਾ ਆਰਟ ਦਾ ਕੰਮ ਕਰਦੇ ਆ ਤੇ ਮੇਰੇ ਹਸਬੈਂਡ ਲੋਨ ਡਿਪਾਰਟਮੈਂਟ
ਠੀਕ ਹੈ ਮੇਰੇ ਦੇਵਰ ਵੀ ਲੋਨ ਡਿਪਾਰਟਮੈਂਟ ਚ ਹੈ ਹਾਂਜੀ ਹਾਂ ਬੜੀ ਵਧੀਆ ਉਪਰ ਉਹਦੇ ਤੋਂ ਉਹਦਾ ਉੱਪਰ ਦਾ ਉਪਰ ਦੀ ਕਮਿਸ਼ਨ ਬੜੀ ਵਧੀਆ ਬਣ ਜਾਂਦੀ ਸੀ
ਹਮ ਬਣ ਜਦੋਂ ਬਣਨ ਤੇ ਆ ਜਾਏ ਨਾ ਫਿਰ ਤਾਂ ਦੋ ਤਿੰਨ ਦਿਨ ਇਕੱਠੇ ਵਧੀਆ ਬਣਦੇ ਆ
ਦੋ ਮਹੀਨੇ ਪਹਿਲੇ ਉਹਨੇ ਟਾਰਗੇਟ ਪੂਰਾ ਕੀਤਾ ਸੀ ਇੱਕ ਕਰੋੜ ਦਾ ਤੇ ਉਹਨੂੰ ਬੜੀ ਵਧੀਆ ਕੰਪੀਟੀਸ਼ਨ ਮਿਲੀ ਸੀ ਬੜੀ ਮੇਰੇ ਹਸਬੈਂਡ ਦਾ ਆਪਣਾ ਬਿਜਨਸ ਹੈ ਸਟੀਲ ਦੀ ਫੈਕਟਰੀ ਹੈ
ਅੱਛਾ ਅੱਛਾ ਠੀਕ ਹੈ ਜੀ
ਹੀ ਤੇ ਮਤਲਬ ਕੀ ਹੈ ਤੇ ਲੇਬਰ ਬੇਸ ਹੀ ਮੈਂ ਮੈਂ ਤੁਹਾਨੂੰ ਕਹਿ ਤੇਰੀ ਹ ਮੈਂ ਉਹ ਕਰਦੀ ਹਾਂ ਸੂਟ ਸੀਦੀ ਹਾਂ
ਹਾਂਜ, ਸੂਟ ਵਧੀਆ ਆ ਜਾਂਦੇ ਆ ਸਟਿਚਿੰਗ ਵਾਸ ਤੇ ਕੱਲੇ ਆਪੇ ਈ ਸੀਣੇ ਔ।
ਨਾ ਨਾ ਬਾਰ ਦੇ ਵੀ ਸੀਂਦੀਆਂ ਹੁਣ ਕਿੰਨੇ ਹੁਣ ਪਿੱਛੇ ਆਏ ਸੀ ਕਸਟਮਰ ਮੈਂ ਸਭ ਨੂੰ ਵਾਪਿਸ ਭੇਜਿਆ, ਮੈਂ ਕਿਆ ਨਹੀਂ। ਹੁਣ ਮੈਂ ਪੇਕੇਉ ਆ ਜਾ ਫਿਰ ਮੈਂ ਜ ਆਵਾਂਗੀ, ਫਿਰ ਮੈਂ ਸੀ ਆਗੀ।ਹੁਣ ਮੈਂ ਫ੍ਰੀ ਨੀ ਆ ਕਿੰਨੇ, ਕਿੰਨੇ ਗਾਕ ਮੈਂ ਵਾਪਿਸ ਭੇਜੇ ਚਾਰੇ। ਕਿਂ ਕਿਆ ਆ ਕਿਉਂਕਿ ਸਭ ਨੇ ਜਾਣਾ ਸੀ ਪੇਕੇ, ਹਾਂ ਹਾਂਜੀ ਓਕੇ ਓਕੇ ਓਕੇ ਓਕੇ।